ਸਤਿ ਸ਼੍ਰੀ ਕਾਲ ਹੋਰ ਕੀ ਹਾਲ ਏ? ਤੁਹਾਡੀ ਅਵਾਜ਼ ਬਹੁਤ ਘੱਟ ਆਂਦੀ ਪਈ ਏ
ਤੁਹਾਡੀ ਵੀ ਬੜੀ ਘੱਟ ਆ ਰੀ ਆ
ਅੱਛਾ, ਪਤਾ ਨਈ ਹੋਰ ਅੱਜ-ਕੱਲ੍ਹ ਨੈਟਵਰਕ ਬਸ ਇੱਦਾਂ ਹੀ ਚੱਲਦੇ ਪਏ ਨੇ ਬਾਰਿਸ਼ ਕਰਕੇ।
ਹਾਂਜੀ।
ਹੋਰ ਸੁਣਾਓ? ਬੜਾ ਜ਼ੋਰ ਲਾ ਕੇ ਸੁਣਨਾ ਪੈਂਦਾ ਵੇ ਤੁਹਾਨੂੰ
ਹਾਂਜੀ, ਬੜੀ ਆਵਾਜ਼ ਬਹੁਤ ਹੀ ਸਲੋਅ ਆ ਰਹੀ ਏ
ਹਾਂ, ਚਲੋ‌।
ਅੱਗੇ-ਪਿੱਛੇ ਬਸ ਵਧੀਆ ਹੋਰ ਤੁਹਾਡਾ ਛੋਟੂ ਰਾਮ ਠੀਕ ਏ
ਹਾਂ ਠੀਕ ਐ ਤੁਹਾਡੇ ਆਗੇ ਬੱਚੇ ਸਕੂਲ ਤੋਂ
ਹਾਂ ਮੇਰਾ ਆ ਗਿਆ ਸਕੂਲ ਤੋਂ ਇੱਕ, ਆ ਗਿਆ
ਚਲੋ ਹੁਣ ਤੇ ਸਕੂਲ ਖੁੱਲ ਗਏ ਦੇ ਨੇ ਸ਼ਾਂਤੀ ਹੋ ਦੀ ਹੈ ਥੋੜ੍ਹੀ ਨਈ ਤੇ ਬੱਚੇ ਤੰਗ ਹੀ ਬੜਾ ਕਰਦੇ ਨੇ।
ਮੈਂ ਤਾਂ ਸ਼ੁਕਰ ਕੀਤਾ ਸਕੂਲ ਖੁੱਲ੍ਹੇ ਨੇ ਅਰੇ ਬਹੁਤ ਕੰਮ
ਹਾਂ ਕੰਮ ਤੇ ਹੁੰਦਾ ਹੀ ਨੇ, ਲੇਕਿਨ ਜਿਹੜਾ ਬੱਚੇ ਤੰਗ ਕਰਦੇ ਐ ਨਾ ਉਹ ਬੜੀ ਰਫੜ ਏ ਬਹੁਤ ਜਿਆਦਾ
ਨਾਸ਼ਤੇ ਲੇਟ ਸਾਰੇ ਕੰਮ ਲੇਟ ਹੋ ਜਾਂਦੇ ਅੱਜ ਮੈਨੂੰ ਇੰਝ ਲੱਗਦਾ ਪੈ ਐ ਮੈਂ ਫ੍ਰੀ ਹੋ ਗਈ ਆ। ਰੋਟੀ ਹੁਣ ਦੋ ਵਜੇ ਮੈਂ ਬਿਲਕੁਲ ਫ੍ਰੀ ਹੋ ਗਈ ਆ ਰੋਟੀ ਮੇਰੇ ਬੇਟੇ ਨੇ ਵੀ ਖਾ ਲਈ ਮੇਰੀ ਫੈਕ ਰੋਟੀ ਵੀ ਦੁਪਹਿਰ ਦੀ ਸਾਰੀ ਹੋ ਗਈ।
ਮੇਰੇ ਵੀ ਗਏ ਨੇ ਨਾ ਤੇ ਉਂਝ ਐ ਨੀਂ ਕਿ ਕੰਮ ਨਹੀਂ ਕਰ ਰਹੀ ਕੰਮ ਕਰਕੇ ਵੀ ਵੇਹਲੀ ਹੋਈ ਜਾ ਰੀ ਆ ਜਿੱਦਾਂ ਹਰ ਇੱਕ ਕੰਮ ਹੋਈ ਵੀ ਜਾ ਰਿਹਾ ਤੇ ਇੰਝ ਲੱਗਦਾ ਵੇਹਲੀ ਵੀ ਆ ਨਹੀਂ ਤਾਂ ਬੱਚੇ ਕੰਮ ਹੀ ਨੀਂ ਨਾ ਕੁਛ ਕਰਨ ਦਿੰਦੇ ਨੇ ਨਾ ਫ੍ਰੀ ਹੋਣ ਦਿੰਦੇ ਨੇ ਨਾ ਕੁਛ
ਬੱਚੇ ਨੀਂ ਓਂਦੇ, ਕਿਸੇ ਨੇ ਕੀ ਟਾਈਮ ਖਾਨੈ, ਹੁਣ ਕਿਸੇ ਨੇ ਰੋਟੀ ਨਾਸ਼ਤਾ ਕਰਨੈ ਫੇਰ ਕਿਸੇ ਨੂੰ ਕੌਫੀ ਚਾਹੀਦੀ ਏ, ਅਗਰ ਦੂਸਰਾ ਨਾਸ਼ਤਾ ਤ ਤਾਂ ਕਰੇਗਾ, ਫੇਰ ਦੂਸਰੇ ਨੂੰ ਕੌਫੀ ਚਾਹੀਦੀਏ ਅਲੱਗ- ਅਲੱਗ ਟਾਈਮ 'ਤੇ ਬਨਾਓ।
ਹਾਂ, ਐ ਤੇ ਹੈ ਈਏ। ਵੱਡੇ ਬੱਚੇ ਅਲੱਗ ਹਿਸਾਬ ਨਾਲ ਤੰਗ ਕਰਦੇ ਨੇ। ਛੋਟੇ ਬੱਚੇ ਅਲੱਗ ਹਿਸਾਬ ਨਾਲ ਤੰਗ ਕਰਦੇ ਨੇ।
ਅਸੀਂ ਕੈਨੇਆਂ ਨਾ ਕਿ ਹਾਂਜੀ-ਹਾਂਜੀ, ਅਸੀਂ ਕੈਂਨੇ ਆਂ ਨਾ ਕਿ ਛੋਟੇ ਬੱਚੇ ਬੱਚੇ ਤੰਗ ਕਰਦੇ ਨੇ, ਵੱਡੇ ਸੰਭਲ ਜਾਣਗੇ- ਉਲਟਾ ਓ ਜਾਦਾ ਪਰੇਸ਼ਾਨ ਕਰਦੇ ਨੇ ਖਾਣ-ਪੀਣ ਦੇ ਮਾਮਲੇ ਚ।
ਹਾਂ, ਐ ਤਾਂ ਹੈ ਈਏ। ਛੋਟੇ ਦੂਸਰੀਆਂ ਸ਼ੈਤਾਨੀਆਂ ਚ ਤੰਗ ਕਰਦੇ ਨੇ, ਵੱਡੇ ਖਾਣ ਪੀਣ 'ਚ ਤੰਗ ਕਰਦੇ ਨੇ। ਮਾਵਾਂ ਨੂੰ ਕਦੀ ਸਾਹ ਆਨਾ ਹੈ?
ਨਾਂ ਮਾਵਾਂ ਨੂੰ ਤੇ ਜ਼ਿੰਦਗੀ ਭਰ ਨੀਂ, ਬੱਚੇ ਤਾਂ ਹੇਸ਼ਾ ਛੋਟੇ ਈ ਰੈਂਨ ਗੇ, ਮਮਾ
ਐ ਤੇ ਹੈ ਈਏ, ਮਾਵਾਂ ਨੂੰ ਨੀਂ ਸਾਹ ਆਂਦਾ।
ਹੁਣ ਅੱਜ ਮੈਂ ਲੰਚ ਦਿੱਤੈ ਅਪਣੇ ਬੇਟੇ ਨੂੰ ਲੈ ਕੇ ਤਾਂ ਜਾਂਦਾ ਨੀਂ ਓ, ਤੇ ਜਿਸ ਟੈਮ ਟਾਈਮ ਨੀਂ ਹੁੰਦਾ ਨਾ ਜਲਦੀ-ਜਲਦੀ ਹੁੰਦਾ ਸਕੂਲ 'ਚ ਤੇ ਲੰਚ ਫਿਰ ਮੈਂ ਪੈਕ ਕਰ ਦੇਨੀ ਆਂ। ਅੱਜ ਮੈਂ ਪਨੀਰ ਦੀ ਭੁਰਜੀ ਬਣਾਈ ਏ, ਉਹਦੇ 'ਚ ਬਸ ਮਤਲਬ ਹਲਕੀ ਜਿ ਏਕ ਚੱਮਚ ਮਲਾਈ ਪਾਤੀਏ ਹੂਣ ਦੇਖੋ, ਮਲਾਈ ਨਾਲ ਵੀ ਘੀ ਤੇ ਨਿਕਲ ਈ ਜਾਦਾਏ ਘਿਉ ਥੋੜਾ ਬੋਤ, ਰੋਟੀ ਨੀ ਖਾ ਕੇ ਆਯਾ।
ਔਹੋ! ਦੱਸੋ
ਸਵੇਰ ਦਾ ਪੂੱਖਾ, ਐ ਹੁਣ ਆਈ ਤੇ ਰੋਟੀ ਖਾਦੀ ਏ ਏਨੇ।
ਦੱਸ, ਤੇ ਓਨੂ ਕੈ ਪੂੱਖਾ ਰੈ ਲਿਆ ਤੂਨੇ, ਕੈਂਟੀਨ ਵਗੈਰਾ ਚੋਂ ਖਾ ਲੈਂਦਾ ਹੋਣਾ ਫੇਰ।
ਨਈਂ।
ਤਾਂ ਵਗੈਰਾ ਨਾਲ ਖਾ ਲੈਂਦਾ ਹੋਣਾ, ਸ਼ੇਅਰ ਕਰ ਲੈਂਦੇ ਹੋਣੇ ਆ।
ਦੋਸਤਾਂ ਨਾਲ ਖਾਲੇ, ਲੇਕਿਨ ਦੋਸਤ ਵੀ ਨੀ ਲੈ ਕੇ ਆਂਦੇ, ਔ ਕ ਪੈਸੇ ਵੀ ਨੀ ਲੈ ਕੇ ਗਏ ਅੱਜ। ਕਂਟੀਨ ਵਿ ਕੈਦਾ, ਮੰਮੀ ਮੈਂ ਤੇ ਅੱਜ ਕੁਛ ਨੀ ਖਾਯਾ, ਮੈਂ ਕੇਆ ਕੁੱਛ ਥੋੜਾ -ਬੋਤ ਤੇ ਖਾਯਾ ਹੋਣਾ ਕੈਂਦਾ ਨਈਂ।
ਆਏ-ਹਾਏ! ਅੱਛਾ ਦੱਸ। ਓਹੀ ਨਾ ਅੱਜ-ਕੱਲ ਬੱਚੇ ਵੀ ਨਾ ਅਪਣੀ ਮਨਮਾਨੀਆਂ ਕਰਦੇ, ਐਹੀ ਤੁਸੀ ਏਕ ਰੋਟੀ ਖਾਲੋ। ਸਬਜ਼ੀ ਹੈ ਈ ਸੀ।
ਹਾਂਜੀ, ਪਨੀਰ ਤੇ ਸਵਾਦ ਬਣੀ ਸੀ, ਕੈਂਦੇ ਤੁਸੀ ਮੰਮੀ ਤੇਲ-ਤੇਲ ਪਾ ਦਿੰਦੇ ਔ, ਮੈਂ ਕੇਆ ਮੈਂ ਤੇਲ ਨੀ ਪਾਂਂਦੀ।
ਹਾਂ।
ਭੁੰਨੇ ਵੀ ਨੀ ਏਡੀ, ਕੱਚਾ-ਕੱਚਾ ਪਿਆਜ ਨੀ ਹੁੰਦਾ ਜੇੜਾ ਓ ਸੁਵਾਦ ਲੱਗਦੀ ਏ।
ਜਾਂਦੀ ਏ ਨਾ ਮਲਾਈ ਘੀਓ ਛੱਡ ਦਿਂਦੀ ਏ।
ਹਾਂ, ਤੇ ਓੱ ਸੋਫਟ ਬਨੇ ਏਸ ਕਰਕੇ ਮੈਂ ਥੋੜ੍ਹੀ ਜਿ ਅੱਧਾ ਚਮਚ ਏਕ ਚੱਮਚ ਮੈਂ ਮਲਾਈ ਪਾ ਲਈ। ਮੈਂ ਡਿੱਬਾ ਖੋਲੇਆ ਬਿਲ ਕੂਲ ਸਈ ਏ, ਐਕ ਦੋ ਬੂੰਦ ਈ ਬਾਰ ਨਿਕਲੀ ਦੀ ਏ ਮੈਂ ਕੇਯਾ, ਕੁਛ ਵੀ ਨੀ ਸੀ ਤੂੰ ਖਾ ਲੈਂਦਾ ਰੋਟੀ।
ਅੱਛਾ, ਚਲੋ ਪਨੀਰ ਤੋਂ ਮੈਨੂੰ ਏਕ ਚੀਜ ਯਾਦ ਆਈ ਏ ਤੁਸੀਂ ਓ ਬਣਾਂਦੇ ਔ ਪਨੀਰ ਟਿੱਕਾ ਕਿੱਦਾਂ, ਬਣਾਂਦੇ ਕਿੱਦਾਂ ਓ ਪਨੀਰ ਟਿੱਕਾ?
ਮੈਂ ਪਨੀਰ ਟਿੱਕਾ ਬਣਾਨੀ ਆਂ ਜੈਸੇ ਪਨੀਰ ਲੈ ਲਿਆ ਅੱਦਾ ਕਿੱਲੋ ਲੈ ਲੇਆ ਪਨੀਰ
ਅੱਛਾ।
ਮਤਲਬ ਦੇਖਨਾ ਓਦੇ ਚ ਜਾਦਾ ਪਾਣੀ ਨਾ ਆਏ, ਅਗਰ ਪਾਣੀ ਹੈਗਾ ਨਾ ਤੇ ਓਨੂ ਟਂਗ ਦੋ। ਥੋੜੀ ਦੇਰ ਕੱਪੜੇ ਚ ਪਨੀਰ ਨੂੰ ਟਂਗ ਦੋ, ਤੇ ਹੰ ਕਡ ਲੈਨੀ ਏ, ਦਈ ਦਾ ਸਾਰਾ ਪਾਣੀ ਨਿਕ ਲਆ ਦੋ -ਤਿੰਨ ਕਂਟੇ ਪੈਲੇ ਮੈਂ ਨਾ, ਅਗਰ ਬਣਾਣਾ ਉਂਂਦਾ ਨਾ
ਹਾਂ।
ਤੇ ਮੈਂ ਨਾ, ਦੁਪੈਰੇ ਈ ਮਤਲਬ ਦਈ ਟੰਗ ਦਿੰਨੀ ਆਂ, ਉ ਜਾਦਾ ਅ ਹਾਂ, ਜ਼ਆਦਾ ਸਾਰਾ ਪਾਣੀ ਨਿਕਲ ਜਾਂਦਾ ਔਦੇ 'ਚ
ਹਾਂਜੀ, ਹਾਂਜੀ ਔ -ਅ ਹੂੱ
ਫੇਰ, ਜੈਸ ਰ੍ਹਾ ਹੁਣ ਪਨੀਰ ਦਾ ਪਾਣੀ ਨਿਕਲ ਗਿਆ, ਟੁ ਟੁਕੜੇ ਕਰ -ਕਰਕੇ ਨਾ ਅਲਾ ਹਲਕਾ ਜ ਨਮਕ- ਮਿਰਚ ਲਗਾ ਕੇ, ਰੱਖਦੋ ਸਾਈਡ ਚ ਤੇ ਦਈ ਲੈ ਕੇ ਨਾ, ਔਦੇ 'ਚ ਅਦਰਕ -ਲਸਣ ਦਾ ਪੇਸਟ ਪਾ ਲੋ ਤੇ ਔਦੇ 'ਚ ਕਸਤੂਰੀ ਮੇਥੀ ਪਾ ਲੋ ਹਲਕਾ ਜਿਯਾ ਤੇਲ ਪਾ ਲੋ ਸਰਸੋਂ ਦਾ ਪਾ ਲੋ!
ਅੱਛਾ।
ਯਾ ਬਟਰ ਮੈਲਟ ਕਰਕੇ ਪਾਲੋ
ਹੂੱ- ਹੂੱ।
ਯਾ ਔ ਪਾਲੋ ਤੇ ਔਦੇ 'ਚ ਪਾਣਾ ਏ ਹਲਕਾ ਜਿਯਾ ਕਾਲਾ ਨਮਕ -ਕਾਲੀ ਮਿਰਚ
ਹਂਜੀ।
ਤੇ ਕਸਤੂਰੀ ਮੇਥੀ ਪਾਣੀ ਏ
ਅਛਾ
ਔਰ ਥੋੜ੍ ਜਿਯਾ ਨਿੰਬੂ ਪਾਣੈ। ਚਾਟ ਮਸਾਲਾ ਪਾਲੋ। ਤੇ ਕਿਚਨ ਕਿੰਗ ਮਸਾਲਾ ਪਾਲੋ।
ਅਛਾ।
ਉਹਨਾਂ ਟੇਸਟ ਬਹੁਤ ਜ਼ਿਆਦਾ ਅੱਛਾ ਆ ਜਾਂਦਾ।
ਅੱਛਾ, ਅੱਛਾ।
ਅਤੇ ਮੋਟੇ, ਮੋਟੇ ਪਿਆਜ਼ ਕੱਟ ਕੇ, ਸ਼ਿਮਲਾ ਮਿਰਚ ਕੱਟ ਕੇ, ਉਹ ਵੀ ਵਿੱਚ ਹੀ ਦਹੀਂ ਦੇ ਵਿੱਚ ਪਾ ਕੇ। ਪਨੀਰ ਦੇ ਮੋਟੇ, ਮੋਟੇ ਟੁਕੜੇ ਕੱਟ ਕੇ ਨਾ ਉਹ ਵੀ ਸਾਰੇ ਮੈਂਰੀਨੇ ਕਰਕੇ ਨਾ ਅਤੇ ਇਹਨੂੰ ਥੋੜ੍ਹੀ ਦੇਰ ਵਾਸਤੇ ਰੱਖ ਦਿਉ ਫਰਿੱਜਰ 'ਚ।
ਅੱਛਾ, ਅੱਛਾ ਫਰਿੱਜ 'ਚ ਰੱਖਣਾ ਜ਼ਰੂਰੀ ਹੈ।
ਦੇਖੋ ਅਗਰ ਜਲਦੀ, ਜਲਦੀ ਬਣਾਵਾਂਗੇ। ਮਤਲਬ ਹੁਣ ਥੋੜ੍ਹਾ ਰੈਸਟ ਤਾਂ ਚਾਹੀਦਾ ਹੀ ਨਾ ਨਾਲ ਚਿਪਕ ਜਾਏਗੀ ਜੋ ਅਸੀਂ ਕੀਤਾ ਏ।
ਅੱਛਾ, ਅੱਛਾ ਮੈਰਿਨੇਟ ਕੀਤਾ ਹਾਂ ਠੀਕ ਹੈ, ਠੀਕ ਹੈ ਮਸਾਲਾ ਅੱਛੀ ਤਰ੍ਹਾਂ ਔਰ ਇਹ ਨਾਲ ਕੋਟ ਹੋ ਜਾਵੇਗਾ।
ਕੋਟ ਹੋ ਜਾਏਗਾ। ਤੇ ਉਹਨੂੰ ਰੱਖਣਾ ਵੈਸੇ ਜ਼ਰੂਰੀ ਹੈ, ਕਈ ਵਾਰ ਨਹੀਂ ਟਾਈਮ ਹੁੰਦਾ ਮੈਂ ਨਹੀਂ ਰੱਖਦੀ, ਅਗਰ ਟਾਈਮ ਹੁੰਦਾ ਸ਼ਾਮੀ ਬਣਾ ਕੇ ਰੱਖ ਦਿੰਦੀ ਆ, ਜਿਸ ਟਾਈਮ ਬੱਚੇ ਆਏ ਅਤੇ ਅਸੀਂ ਏਅਰਫਰਾਈ ਲਿੱਤਾ ਏਅਰਫਰਾਈ 'ਚ ਇੱਕ ਇੱਕ ਸੌ ਨੱਬੇ ਡਿਗਰੀ 'ਤੇ
ਅੱਛਾ, ਅੱਛਾ ਤੁਸੀਂ ਏਅਰ ਫ ਫਰਾਇਰ 'ਤੇ ਬਣਾਉਂਦੇ ਹੋ, ਅਗਰ ਵੈਸੇ ਅਗਰ ਜੇ ਕੋਲ ਏਅਰ ਫਰਾਇਰ ਨਾ ਹੋਏ ਤੇ ਗੈਸ ਤੇ ਕਿੱਦਾਂ ਬਣਾਵਾਂਗੇ?
ਗੈਸ ਤੇ ਜੇ ਅਸੀਂ ਹੁਣ ਮੈਰੀਨੇਟ ਕਰਕੇ ਰੱਖਿਆ ਹੋਇਆ ਸੀ ਨਾ ਤੇ ਮੇਰੇ ਕੋਲ ਸਟਿਕਸ ਹੈਗੀਆਂ ਲੰਬੀ, ਲੰਬੀ ਲੋਹੇ ਦੀ ਸਟਿਕਸ ਲੈ ਕੇ ਆਈ ਦੀਆਂ।
ਅੱਛਾ, ਅੱਛਾ।
ਉਹਦੇ 'ਚ ਪਹਿਲਾਂ ਇੱਕ ਸ਼ਿਮਲਾ ਮਿਰਚ ਪਾਓ ਵਿੱਚੋਂ ਹਾਂ ਛੇਦ ਕਰ ਲਓ ਤੇ ਪਿਆਜ਼ ਪਾ ਲਉ, ਫਿਰ ਪਨੀਰ ਦਾ ਟੁਕੜਾ, ਫਿਰ ਦੋ ਸ਼ਿਮਲਾ ਮਿਰਚ ਲਗਾ ਲਉ। ਪਿਆਜ ਲਗਾ ਲੋ ਫਿਰ ਪਨੀਰ-ਟੁਕੜਾ ਫਿਰ ਹੱਥ ਨਾ ਪਕੜ ਕੇ ਨਾ ਗੈਸ ਤੇ ਗੋਲ-ਗੋਲ ਘੁੰਮਾਈ ਜਾਓ।
ਅੱਛਾ ਕਈ ਤਵੈ ਉੱਤੇ ਵੀ ਤੇ ਰੱਖ ਦਿੰਦੇ ਨੇ।
ਹਾਂਜੀ ਤਵੇ ਤੇ ਵੀ ਰੱਖ ਦੋ, ਨੋਨਸਟਿਕ ਤਵੇ ਦੇ ਉੱਤੇ ਈ ਰੱਖ ਦੋ।
ਠੀਕ ਐ ਮੈਨੇ ਨਾ ਓਦੇ ਚ ਵੇਖੇਆ ਵੀਡੀਓ ਵਗੈਰਾ ਜਿੱਦਾਂ ਆਂਦੀਆਂ ਐ ਨਾ। ਤੇ ਤਵੇ ਦੇ ਉੱਤੇ ਰੱਖ ਦਿੱਤਾ। ਤੇ ਤਵੇ ਤੇ ਰੱਖਨ ਨਾਲ, ਹੋਰ ਸੇਕ ਦੇਨ ਨਾਲ ਕੋਈ ਅੰਤਰ ਤੇ ਨੀ ਹੈਗਾ।
ਦੇਖੋ ਫ ਅਲੱਗ-ਅਲੱਗ ਮਤਲਬ ਅਲੱਗ-ਅਲੱਗ ਤਰੀਕੇ ਦਾ ਹਲਕਾ ਜਿਆ ਈ ਫ਼ਰਕ ਹੁੰਦਾ, ਲੇਕਿਨ ਟੇਸਟ ਤੇ ਓਈਓ ਹੋਏਗਾ ਜੋ ਸਾਡੇ ਮ ਮਸਾਲੇ ਦਾ ਬਨਿਆ ਦਾ, ਮੈਂ ਤਿੰਨੋ ਈ ਟਰਾਈ ਕੀਤੇ ਹੋਏ ਨੇ। ਮੇਰਾ ਬੇਟਾ ਐ ਓਨੂੰ ਥੋੜਾ ਸ਼ੌਕ ਏ, ਓ ਸਟਿਕਸ ਤੇ ਲਗਾ ਲੇਗਾ ਗੈਸ ਤੇ ਪਕੜ ਕੇ। ਖੜਾ ਘੁੰਮਾਦਾ ਰਏਗਾ। ਘੁੰਮਾ ਰੱਖਨਾ ਨੀ ਏ ਜਲਦੀ ਫੇ ਨਾਲ ਲੱਗ ਜਾਂਦਾ ਕਾਲਾ-ਕਾਲਾ ਹੋ ਜਾਂਦੈ ਸੜ ਜਾਂਦੈ।
ਗੋਲ-ਗੋਲ ਘੁਮਾਂਦੇ ਰਓ ਮਤ
ਗੋਲ-ਗੋਲ ਘੁਮਾਂਦੇ ਰਓ ਤੇ ਤਵੇ ਤੇ ਵੀ ਹਲਕਾ ਜਾ ਬਟਰ ਲਗਾ ਲੋ ਨਾ ਤੁਸੀਂ।
ਹਾਂਜੀ।
ਓ ਟੇਸਟ ਜਾਅਦਾ ਆਂਦਾ ਤੇ ਹਲਕਾ ਜਾ ਰੱਖ ਦੋ ਥੋੜੀ ਦੇਰ। ਫਿਰ ਪਲਟਾਂਦੇ ਰਓ ਤਿੰਨ-ਚਾਰ ਵਾਰੀ, ਵੈਸੇ ਤਾਂ ਕੱ ਕੱਚਾ-ਕੱਚਾ ਏਨੂੰ ਤੇ ਜ਼ਾਅਦਾ ਟਾਈਮ ਲੱਗਦਾ ਈ ਨਈਂ ਐ, ਕੱਚਾ-ਕੱਚਾ ਪਨੀਰ ਜਾਅਦਾ ਸਵਾਦ
ਹਾਂ-ਹਾਂ ਤੇ ਏਅਰ ਫਰਾਇਰ ਚ ਜਲਦੀ ਬਨਦਾ ਐ ਯਾ ਤਵੇ ਤੇ ਜਲਦੀ ਬਨੇਗਾ। ਮਤਲਬ ਓਦੇ ਤੇ ਗੈਸ ਤੇ ਯਾ ਤਵੇ ਤੇ ਕਿਦੇ ਤੇ ਜਲਦੀ ਬਨਦਾ?
ਗੈਸ ਤੇ ਈ ਜਲਦੀ ਬਨ ਜਾਂਦੈ।
ਹਾਂ, ਠੀਕ ਐ।
ਵੈਸੇ ਏਅਰ ਫਰਾਈਰ ਚ ਵੀ ਏਨਾ ਟਾਈਮ ਨੀ ਲੱਗਦਾ, ਪੈਲੇ ਅਸੀਂ ਜ਼ਾਅਦਾ ਟਾਈਮ ਲਗਾ ਦਿੰਦੇ ਸੀ ਹੁਨ ਅੱਠ ਤੋਂ ਦਸ-ਬਾਰਾਂ ਮਿੰਟ ਈ ਇੰਨੇ ਲੱਗਦੇ ਹੋਨਗੇ।
ਅੱਛਾ-ਅੱਛਾ ਹਾਂ ਏਅਰ ਫਰਾਇਅਰ ਤੇ ਥੋੜੇ ਵਦੀਆ ਬਨ ਜਾਂਦੇ ਹੋਨੇ ਆ, ਹੋਰ ਕੀ ਐ।
ਹਾਂਜੀ, ਵਦੀਆ ਬਨ ਜਾਂਦੇ ਨੇ।
ਹਨਾਂ, ਚਲੋ ਮੈਂ ਵੀ ਨਾ ਟਰਾਈ ਕਰਾਂਗੀ ਹੁਨ ਓਹੀ ਨਾ ਬੱਚੇ ਬਸ ਮੰਗਦੇ ਨੇ ਨਵੀਆਂ-ਨਵੀਆਂਂ ਚੀਜ਼ਾਂ ਤੇ ਸੋਚਾਂ ਚ ਪੈ ਜਾਈਦਾ ਕੀ ਬਨਾ ਕੇ ਦੇਈਏ। ਤੇ ਐ ਵੀ ਠੀਕ ਐ ਆਸਾਨ ਦਾ ਮਤਲਬ ਆਸਾਨ ਵੀ ਨੀ ਹੈ ਤੇ ਚਲੋ ਦੇਖੋ ਠੀਕ ਐ। ਜ਼ਾਅਦਾ ਓ ਨੀ ਐ। ਜਿੱਦਾਂ ਕਈ ਚੀਜ਼ਾਂ ਹੁੰਦੀਆਂ ਨਾ ਹਾਂ ਬੜਾ ਕੁਛ ਕਰਨਾ ਪੈਂਦਾ ਐ ਚਟਨੀਆਂ ਬਨਾਓ ਯੇ ਬਨਾਓ। ਬਸ ਹਾਂ ਐ ਆਸਾਨ ਐ ਬਨਾਨਾ ਕੋਈ ਮੁਸ਼ਕਿਲ ਨੀ ਐ। ਬਸ ਸਮਾਨ ਹੋਏ ਸਾਰਾ ਤੇ ਕੋਈ ਮੁਸ਼ਕਿਲ ਵੀ ਨੀ ਹੈਗਾ
ਕੁਛ ਵੀ ਨੀ ਬਸ ਪਨੀਰ ਈ ਲਿਆਨੈ ਤੇ ਦਈਂ ਬਸ, ਓ ਦਈਂ ਤੇ ਘਰ ਜੰਮਾਂਦੇ ਈ ਹੋਵੋ ਗੇ। ਓਈ ਹੰਗਰ ਸਵੇਰੇ ਈ ਰੱਖਦੇਆਂ ਕਰੋ ਜਦੋਂ ਜਿਸ ਟਾਈਮ ਮੈਂ ਤਾਂ ਨਾ ਟੰਗ ਕੇ ਰੱਖਦੀ ਰੈਨੀ ਆਂ।
ਅੱਛਾ, ਤੁਸੀਂ ਘਰ ਦੇ ਯੂਜ਼ ਕਰਦੇ ਓ ਦਈਂ।
ਮੈਂ ਜਾਦਾਤਰ ਘਰ ਈ ਬਨਾਨੀ ਆਂ ਦਈਂ।
ਅੱਛਾ ਤੇ ਦਈਂ ਕਿੱਦਾਂ ਮਤਲਬ ਖੱਟਾ ਲਗਾ ਕੇ ਯਾ ਤੁਸੀ ਹੋਰ ਤਰੀਕੇ ਨਾਲ ਦਈਂ ਜਮਾਂਦੇ ਓ?
ਨਈਂ ਮੈਂ ਹਲਕਾ ਜਾ ਖੱਟਾ ਈ ਲਗਾਨੀ ਆ, ਅੱਜ-ਕੱਲ ਗਰਮੀ ਜ਼ਾਅਦਾ ਐ ਨਾ। ਤੇ ਜ਼ਾਅਦਾ ਖੱਟਾ ਵੀ ਨੀ ਅਸੀਂ ਨੀ ਲਗਾ ਸਕਦੇ ਬਿਲਕੁਲ ਮਾੜਾ ਜਾ ਜਾਗ ਲਗਾਨਾ ਖੱਟਾ, ਖੱਟੀ ਦਈਂ ਨਾ ਹੋਏ।
ਹਾਂ ਤੇ ਸਈ ਜੰਮ ਜਾਂਦੀ ਐ?
ਹਾਂ ਗਾੜੀ ਜੰਮਦੀ ਐ ਤੇ ਮੈਂ ਸਬ ਤੋਂ ਪੈਲਾਂ ਕੰਮ ਈ ਏਈ ਓ ਕਰਨੀ ਆਂ। ਸਵੇਰੇ ਉੱਠਦੇ ਨਾਲ ਫਰਿੱਜ ਚ ਰੱਖ ਦੇਨੀ ਆਂ ਜ਼ਾਅਦਾ ਦੇਰ ਬਾਰ ਪਈ ਰੇਵੇ ਨਾ ਗਰਮੀਆਂ ਚ ਖੱਟੀ ਹੋ ਜਾਂਦੀ ਐ।
ਅੱਛਾ, ਰਾਤੀ ਜਮਾਂਦੇ ਓ ਤੁਸੀਂ।
ਮੈਂ ਰਾਤੀ ਮੈਂ ਦਿਨੇ ਨੀ ਜਮਾਂਦੀ।
ਅੱਛਾ ਦਿਨੇ ਜਮਾ ਲਈਏ ਕੋਈ ਗੱਲ ਨੀ ਕੇ ਰਾਤੀ ਜ਼ਿਆਦਾ ਸਈ ਰੈਹੰਦੀ ਐ।
ਦਿਨੇ ਦੇਖੋ ਫਿਰ ਅਸੀਂ। ਕੱਚੀ-ਕੱਚੀ ਰਵੇ ਫਾਏਦਾ ਕੀ ਨਂਈ ਤੇ ਸਾਨੂੰ ਬਾਰਾਂ-ਇੱਕ ਵਜੇ ਰੱਖਣੀ ਪਏਗੀ ਫਰਿੱਜ ਵਿੱਚ।
ਅੱਛਾ-ਅੱਛਾ। ਹਾਂ ਐ ਵੀ ਠੀਕ ਏ ਬੰਦਾ ਨਾ ਰਾਤੀ ਜਮਾ ਦੇ, ਤੇ ਸਵੇਰੇ ਆਰਾਮ ਨਾਲ ਉੱਠ ਕੇ ਰੱਖ ਦੇਵੇ। ਅੱਛਾ ਏਹ ਵੀ ਠੀਕ ਐ ਪੂਰੀ, ਹਾਂ ਅੱ ਅੱਛਾ ਠੀਕ ਐ, ਚਲੋ ਵਧੀਆ।
ਮੇਰੇ ਤੋਂ, ਹਾਂਜੀ ਮੈਂ ਤੇ ਹੁਣ ਕੀ ਕਰਨੀ ਆਂ। ਦਹੀਂ ਪਈ ਹੋਂਦੀ ਏ, ਪਨੀਰ ਵੀ ਮੈਂ ਹੁੰਨ ਰ। ਰੱਖਣੀ-ਰੱਖਣੀ ਐ ਕਿਉਂਕਿ ਬੱਚੇ ਜਿਮ ਜਾਂਦੇ ਨਾ ਹੁਣ ਉਹਨਾ ਆਸੇ ਚਹੀਦੀ ਹੋਂਦੀ ਐ। ਮੈਂ
ਹਾਂ ਜਿੰਮ ਵਾਲੇ ਬੱਚੇਆਂ ਨੂੰ ਤਾਂ ਪ੍ਰੋ ਟੀਨ ਚਾਈਦਾ ਈ ਚਾਈਦਾ ਕੁਛ ਵੀ ਐ, ਆ ਕੇ ਕੁਛ ਨਾ ਕੁਛ ਚਾਈਦਾ ਈ ਐ ਓੱਨਾਂ ਨੂੰ।
ਹੁਣ ਤੇ ਆਪੇ ਈ ਬਣਾ ਲੈਂਦੇ ਨੇ ਬੱਚੇ, ਮੈਂ ਮੈਰੀਨੇਟ ਕਰਕੇ ਰੱਖ ਦੇਨੀ ਆ, ਅਗਰ ਬੱਚੇ ਹੈ ਤੇ ਆਪੇ ਕਰ ਲੈਣਗੇ। ਅਗਰ ਨਂਈ ਏਹ ਕਿਸ ਸਕੂਲ ਗੇਆ, ਕੋਈ ਟਿਊਸ਼ਨ ਗਿਆ, ਜਿੰਮ ਗਿਆ, ਫਿਰ ਮੈਂ ਨਾ ਕਰਕੇ ਫੇਰ ਰੱਖ ਦੇਂਦੀਆ ਆਪੇ ਈ ਬਣਾ ਲੈਂਦੇ ਨੇ ਫਿਰ ਫਰਾਏਰ ਚ।
ਅੱਛਾ, ਠੀਕ ਐ ਸਗੋਂ ਠੀਕ ਐ ਬੱਚੇਆਂ ਨੂੰ ਵੀ ਆਣਾ ਚਾਈਦੈ ਥੋੜਾ ਜੇਹਾ। ਏਹ ਤਾਂ ਬੜੀ ਅੱਛੀ ਗੱਲ ਐ ਬੱਚੇ ਬਣਾ ਲੈਂਦੇ ਨੇ, ਬੰਦਾ ਕਿਤੇ ਗੇਆ ਦੈ। ਅ ਪਿੱਛੋਂ ਬਣਾ ਕੇ ਖਾ ਤੇ ਲੈਣ ਬੱਚੇ।
ਨਮਕ-ਮਿਰਚ ਦਾ ਟੇਸਟ ਨੀ ਪਤ ਤਾਂ ਹੁੰਦਾ ਨਾ ਮੈਂ ਹੁਣ ਕੈਹੰਣੀ ਥੋੜ੍ਹਾ-ਥੋੜ੍ਹਾ ਪਾਲੋ ਫਿਰ ਤੁਸੀਂ ਟੇਸਟ ਕਰਕੇ ਦੇਖ ਲੋ।
ਹਾਂ-ਹਾਂ, ਹਾਂ ਮੇਨ ਚੀਜ਼ ਏਈਓ ਹੁੰਦੀ ਐ ਟੇਸਟ। ਦਾ ਹੀ ਹੁੰਦਾ ਮੇਨ ਚੀਜ਼, ਜ਼ਿਆਦਾ ਨਾ ਪੈ ਜੇ, ਚਲੋ ਘੱਟ ਦਾ ਤੇ ਹੈ ਇਲਾਜ। ਜ਼ਿਆਦਾ ਤਾਂ ਨਂਈ ਨਾ ਹੁੰਦਾ ਫੇਰ, ਹਾਂ। ਕਈ ਵਾਰ ਚੀਜ਼ ਜਾ਼ਦਾ ਨਂਈ ਹੁੰਦੀ ਕਿ ਅਸੀਂ ਹੋਰ ਪਾ ਲਈਏ ਕਈ ਵਾਰ ਪੂਰੀ-ਪੂਰੀ ਚੀਜ਼ਾਂ ਹੋਂਦੀਐਂ। ਹਾਂ ਚਲੋ ਵਦੀਆ ਸਗੋਂ ਤੁਆਡੇ ਬੱਚੇ ਬਣਾਣ ਲੱਗ ਗਏ ਨੇ ਆਪੇ, ਤੁਆਨੂੰ ਸੁਖ ਹੋ ਜਏਗਾ। ਕਿਤੇ ਬਾਜ਼ਾਰ ਜਾਓਗੇ ਆਪੇ ਖਾ ਤੇ ਲੈਣਗੇ।
ਹੁਣ ਹਾਂ, ਐ ਕੰਮ ਤੇ ਕਰ ਈ ਲੈਂਦੇ ਨੇ ਬੱਚੇ ਐ ਖਾਣ ਦਾ। ਕੰਮ ਤੇ ਬਸ ਮੈਰੀਨੇਟ ਕਰਕੇ ਰੱਖ ਦੋ ਇੱਨਾਂ ਨੂੰ।
ਹਾਂ ਬਸ ਓਹੀ ਅੱਧਾ ਕੰਮ ਕਰਕੇ ਰੱਖਣਾ ਪਏਗਾ। ਚਲੋ ਵਧੀਆ ਸਈ ਐ ਸਗੋਂ, ਚਲੋ ਠੀਕ ਐ ਫੇਰ ਕਰਦੇ ਗੱਲ ਠੀਕ ਐ, ਸਸ਼ ਸ਼੍ਰੀ ਕਾਲ।
ਹਾਂਜੀ।